ਹੈਲੋ।
ਹਾਂਜੀ। ਸਤਿ ਸ੍ਰੀ ਅਕਾਲ ਜੀ। ਹੋਰ ਦੱਸੋ ਠੀਕ? ਹਾਂਜੀ। ਬਹੁਤ ਵਧੀਆ, ਤੁਸੀਂ ਦੱਸੋ?
ਜੀ। ਬਹੁਤ ਵਧੀਆ ਜੀ।
ਹਾਂਜੀ। ਹੋਰ ਦੱਸ। ਵਾਹਿਗੁਰੂ- ਵਾਹਿਗੁਰੂ ਹਾਂਜੀ, ਹੋਰ ਦੱਸ? ਠੀਕ ਹੈ ਬੱਚੇ। ਠੀਕ ਹੈ ਤੁਹਾਡੇ?
ਸਭ ਵਧੀਆ ਜੀ। ਸਭ ਵਧੀਆ। ਹੋਰ ਕੀ ਚੱਲ ਰਿਹਾ ਜੀ?
ਬਸ ਜੀ, ਬਸ ਆ ਥੋੜਾ ਅੱਜ- ਕੱਲ੍ਹ ਬਸ ਦੇਖੋ ਜੀ। ਬੱਚੇ ਘਰ ਨੇ। ਛੁੱਟੀਆਂ ਹੋ ਰੱਖੀਆਂ ਬੱਚਿਆਂ ਦੀਆਂ। ਉਹਨਾਂ ਨਾਲ ਹੀ ਆ। ਬਸ ਸਮਾਂ ਬਤੀਤ ਕਰ ਲਈਦਾ ਬੱਚਿਆਂ ਨਾਲ ਨਾ ਬੱਚੇ ਮਸ ਤਾਈ ਵਿਹਲੇ ਹੋਇਆ ਐ।
ਸਹੀ ਗੱਲ ਹੈ, ਸਹੀ ਗੱਲ ਹੈ, ਨਹੀਂ ਕਰਨਾ ਵੀ ਚਾਹੀਦਾ ਜ਼ਰੂਰੀ ਐ।
ਬਸ ਆਹੀ ਹੈ ਜੀ ਆਹੀ ਟਾਈਮ ਹੈ ਬੱਚੇ ਫੇਰ ਸਕੂਲ ਲਗਾ ਜਾਣਗੇ ਆਪਦੇ ਸਕੂਲਾਂ ਨੂੰ ਚਲੇ ਜਾਂਦੇ ਆ ਕਿ ਉਹਨਾਂ ਨੂੰ ਸਕੂਲ ਦਾ ਕੰਮ ਹੀ ਇੰਨਾ ਹੁੰਦਾ ਤੇ ਬਸ ਬੱਚੇ ਕਿੱਥੇ ਗੱਲਾਂ-ਬਾਤ ਤਾਂ ਕਰਦੇ ਆ ਆਪਣੇ ਨਾਲ।
ਹਾਂਜੀ, ਤੁਹਾਨੂੰ ਪਤਾ ਹੀ ਹੈ ਕੇ ਦੇਖੋ ਅੱਜ- ਕੱਲ੍ਹ ਤੁਹਾਨੂੰ ਪਤਾ ਸਾਡੇ ਨਾਲ ਕੀ ਹੁੰਦਾ, ਮੇਰੇ ਤੁਸੀਂ ਮਨੋਗਏ ਗਏ ਨੀ। ਰੋਜ਼ ਨੀਂਦ ਨੀ ਪੂਰੀ ਹੁੰਦੀ ਬਹੁਤ
ਹਾਂਜੀ। ਆਹੀ ਮੈਂ ਨਾ। ਬਿਲਕੁਲ- ਬਿਲਕੁਲ।
ਸਾਰਾ ਦਿਨ ਤੰਗ ਰਹਿੰਦੀ ਐ। ਫਿਰ ਕਿਉਂਕਿ ਕਿਤੇ ਜੇ ਕਿਤੇ ਵਿਆਹ ਸ਼ਾਦੀ ਆ ਜਾਵੇ ਤੇ ਵਿਆਹ ਸ਼ਾਦੀ ਤੋ ਚਲੇ ਜਾਈਏ। ਤੇ ਉਹ ਤਾਂ ਫੇਰ, ਉਹ ਤੁਹਾਨੂੰ ਪਤਾ ਈ ਐ। ਫਿਰ ਉੱਥੇ ਤਾਂ ਤੁਸੀਂ, ਸਾਰਾ ਦਿਨ ਦਾ ਸਿਸਟਮ ਸਾਰਾ ਖਰਾਬ ਹੋ ਜਾਂਦਾ, ਕਹਿੰਦੇ ਆ।
ਹਾਂਜੀ-ਹਾਂਜੀ, ਬਸ ਮੈਂ ਵੀ ਨਾ ਹੁਣ ਛੁੱਟੀਐਂ ਤੇ ''ਮੈਂ ਬੱਚਿਆਂ ਨੂੰ ਕਾਂਗੀ ਕਿ ਤੁਸੀ ਆਪਣੀ ਨੀਂਦ ਪੂਰੀ ਰੱਖਿਆ ਕਰੋ। ਕਿਉਂਕਿ ਸਕੂਲ ਜਾਨਾ, ਉਦੋਂ ਤਾਂ ਚਲੋ ਆਪਣੀ ਮਜਬੂਰੀ ਐ ਨਾ ਬੱਚਿਆਂ ਨੂੰ ਜਲਦੀ ਉਠਾਨਾ ਰ੍ਹਾਤ ਨੂੰ ਕਦੀ ਹੁਣ ਜਿਵੇਂ ਵੱਡੀਆਂ ਕ ਕਲਾਸਾਂ ਹੋ ਜਾਂਦੀਆਂ, ਫੇਰ ਬੱਚਿਆਂ ਦੇ ਕੰਮ ਨੀ ਪੂਰੇ ਹੁੰਦੇ ਬੱਚੇ ਅੱਧੀ-ਅੱਧੀ ਰਾਤ ਤਾ ਕਈ ਵਾਰ ਪੜਦੇ ਰੇਂਦੇ, ''ਮੈਂ ਵੀ ਇਹਨਾਂ ਨੂੰ ਇਹੀ ਸਮਝਾਂਨੀ ਆ ਕਿ, ਅਹ ਮਤਲਬ ਬੱਚੇਓ ਆਪਦੀ ਨ ਨੀਂਦ ਪੂਰੀ ਰੱਖੋ, ਨੀਂਦ ਪੂਰੀ ਹੋਏਗੀ ਤੇ
ਸਹੀ ਗੱਲ, ਬਿਲਕੁਲ ਸਹੀ ਗੱਲ ਏ, ਕਿਉਕਿ ਏ ਆਪਾਂ ਨੂੰ ਸਰੀਰ ਨੂੰ, ਦੇਖੋ ਤੁਸੀ‌ ਆਪ ਵੀ ਵੇਖਦੇ ਆ, ਆਪਾ ਜੇ ਰਾਤ ਨੂੰ ਲੇਟ ਸੋਵਾਂਗੇ, ਤੇ ਫੇਰ ਸਵੇਰੇ ਕਿੱਥੇ ਓਠ ਪਾਵਾਂਗੇ। ਵੀ ਅਪਨਾ ਸ ਰੂਟੀਨ ਈ ਆਪਾ, ਆਪਾ ਰੋਜ ਦਾ ਰੋਜਾਨਾ ਆਪਾ ਕੈਦਾਂਗੇ ਏਕ ਦੇ-ਦੋ-ਦੋ ਵਜਾ ਦੇਨੇ ਆਂ, ਤੇ ਸਵੇਰੇ ਕਿੱਥੇ ਉੱਠੇਆ ਜਾਂਦਾ ਏ ਨਾ ਸੈਰ ਜਾਈ ਜਾਂਦੀ ਐ, ਨਾ ਆਪਨੇ ਵੱਲ ਧੇਆਨ ਕੀਤਾ ਜਾਂਦੈ‌। ਬੋਤ ਓਖੀ ਹੋ ਜਾਨੀ ਆਂ, ਪਰ ਬੱਚੇ ਵੀ, ਬੱਚੇ ਤਾ ਸ ਅਪਨਾ ਫੈਦਾ ਉਠਾਂਦੇ ਆ, ਓ ਵੇਖਦੇ ਆ ਮੰਮੀ-ਪਾਪਾ ਕਦੋਂ ਸੋ ਗਏ, ਬਸ ਓਸ ਤੋਂ ਬਾਦ ਹੁਨ ਅਸੀ ਫਰੀ ਆਂ, ਹੁਨ ਜਿੰਨੀ ਦੇਰ ਮਰਜੀ ਤੱਕ ਜਾਗੀਏ।
ਹਾਂਜੀ ਹਾਂਜੀ, ਬੱਚੇ ਨਾ ਸਮਝਦੇ ਨੀ ਕਈ ਵਾਰ ਗੱਲਾ ਨੂੰ, ਪਰ ਅਸੀ ਤਾਂ ਦੇਖ ਦੇਖੋ ਜੀ ਘਰ ਦੇ ਵਿੱਚ ਨਾ ਰੂ ਆਪਦਾ ਨਿਯਮ ਬਣਾਏਆ ਹੋਏਆ, ਨਿਯਮ ਏ ਦਾ ਬਣਾਏ ਕਿ ਹੁਨ ਛੁੱਟੀਆਂ ਨੇ ਤੇ ਬੱਚੇਆਂ ਨੂੰ ਨੀਂਦ ਪੂਰੀ ਕਰਾਈ ਦੀ ਐ, ਨੀਂਦ ਪੂਰੀ ਹੋਏਗੀ ਦੇਖੋ ਜਿ ਦਿਮਾਗ ਨੂੰ ਨਾ ਅਰਾਮ ਮਿਲ ਜਾਂਦੈ। ਅਰਾਮ ਮਿਲਦਾ ਤਾਂ ਬੱ ਚੇਆਂ ਦਾ ਓਨਾ ਈ ਦਿਮਾਗ ਤੇਜ ਹੋਜੇਗਾ ਤੇ ਏ ਮਤ ਲਬ ਬੱਚੇਆਂ ਦੇ ਨਾ ਪਾਪਾ ਕੈਣਗੇ ਕਿ ਏਦਾਂ ਮਤਲਬ ਜਾਦਾ ਵੀ ਨੀ ਸੋਣਾ ਗਾ। ਕਿ ਏਨਾਂ ਨੂੰ ਜਾਦੀ ਦੇਰ ਨਾ ਸੋਣ ਦੇਆ ਕਰੋ ਤੇ ਕਿਉਂਕਿ ਜੇ ਜਾਦਾ ਸੋਗੇ ਤੇ ਫੇਰ ਦੇਖੋ ਆਲਸ ਦੀ ਪੰਡ ਬਣ ਜਾਣਗੇ।
ਬਿਲਕੁਲ ਬਿਲਕੁਲ, ਤਾਨੂੰ ਓੰਦੇ ਨਾਲ ਮੋਟਾਪਾ ਨੀਰਾ ਆਂਦੈ। ਜਾਦਾ ਸੋਨੇ ਔ ਤੇ ਮੋਟਾਪਾ ਵੀ ਬੌਤ ਆਂਦੈ। ਆਪਾਂ ਓਈ ਕੈਨੇ ਆਂ ਕਿੱਤੋ-ਕਿੱਤੋ ਕਦੀ ਕਿ ਤੋ ਬਚਾਣ ਦੀ ਕੋਸ਼ਿਸ਼ ਕਰਦੇ ਆਂ ਤੇ ਆਪਾਂ ਕੁ ਕਿੱਤੋਂ ਫਸ ਜਾਨੇ ਆਂ। ਓਈ ਗੱਲ ਏ ਨਾ ਹੁਨ ਨੀਂਦ ਨੀਂਦ ਏਹੋ ਜੀ ਚੀਜ ਐ ਅਪਣੇ ਜੇ ਆਪਾਂ ਬੱਚੇਆਂ ਦੀ ਓਈ ਨਾ ਜਿੰਨੀ ਜੇ ਇੱਕ ਟਾਈਮ ਸੱਤ ਯਾ ਅੱਠ ਘੰਟੇ ਤੇ ਕੈੰਦੇ ਕਿ ਨੀਂਦ ਪੂਰੀ ਕਰਨੀ ਬੋਹਤ ਜਰੂਰੀ ਆ। ਸਰੀਰ ਦੀ ਸਾਰੀ ਥਕ ਕਾਵਟ ਖਤਮ ਹੋ ਜਾਂਦੀ ਐ, ਤਨਾਵ ਖਤਮ ਹੋ ਜਾਂਦੈ, ਤੇ ਓਹ ਬਸ ਏ ਕੈ ਲਓ ਕਿ ਇੱਕ ਨਾ ਚੁਸਤ ਚੁਸਤ ਭਰਾ ਸ਼ਰੀਰ ਨਿਕਲਦਾ ਐ। ਬਾਰ ਆਂਦਾ ਐ ਜਦੋਂ ਆਪਾਂ ਉੱਠਦੇ ਆਂ। ਐਂਦੇ ਨਾਲ ਕੈੰਦੇ ਨੀਂਦ ਪੂਰੀ ਕਰਨ ਨਾਲ ਤਾਡੇ ਅੰਦਰ ਯਾਦ ਸ਼ਕਤੀ ਵੀ ਤੇਜ ਹੁੰਦੀ ਐ।
ਬਿਲਕੁਲ ਜੀ ਬਿਲਕੁਲ, ਦੇਖੋ ਸਰੀਰਕ ਸੋਨਾ ਤੇ ਮਾਨਸਿਕ ਸੋਨਾ ਦੋਨੋ ਈ ਜਰੂਰੀ ਐ। ਇੱਕ ਤਾਂ ਕਈ ਐਂ ਹੁੰਦੇ ਕਿ ਆਪਾਂ ਸ਼ਰੀਰ ਨੂੰ ਸਵਾ ਲੇਨੇ ਆਂ। ਪਰ ਅਪਨਾ ਮਾਨਸਿਕ ਨੀ ਸੋਂਦਾ ਗਾ, ਓ ਵੀ ਦੇਖੋ ਫੇਰ ਪਤੈ ਕੀ ਐ ਫੇਰ ਔ ਵੀ ਏਕ ਤਰਾਂ ਦੀ ਬੀਮਾਰੀ ਬਣ ਜਾਂਦੀ ਐ। ਹਾਂਜੀ। ਆਪਾਂ ਨੀੰਦ ਤਾਂ ਦੇਖ ਖੋ ਬਹੋਤ ਜਰੂਰੀ ਐ। ਨੀਂਦ ਨਾਲ ਈ ਏ ਜੇ ਨੀਂਦ ਨੀ ਪੂਰੀ ਤੇ ਦੇਖੋ ਫੇ ਸੇ਼ ਟੀਰਸਾ ਕਿਸੇ ਕੰਮ ਵੇਚ ਆਪਣਾ ਦੇਲ ਵੀ ਨੀ ਲੱਗਣਾ।
ਸਈ ਗੱਲ ਐ। ਬਿਲਕੁਲ ਸਈ ਗੱਲ ਕਈ। ਤਾਨੂੰ ਪਤਾ ਐ ਆ ਬੱਚੇ ਲੈ ਲਓ, ਵੱਡੇ ਲੈ ਲਓ ਹੁਣ ਜੇੜੇ ਪੈਲਾਂ ਦੇ ਟੈਮ ਹੁੰਦਾ ਸੀ। ਵੱਡੇ ਕੀ ਕਰਦੇ ਸੀ। ਜਲਦੀ ਸੋ ਜਾਂਦੇ ਸੀ। ਜੇੜੇ ਅਪਣੇ ਬਜੁਰਗ ਐ ਓਨਾਂ ਓਨਾਂ ਦਾ ਟੈਮ ਫਿਕਸ ਹੁੰਦਾ ਐ ਤਾਨੂੰ ਪਤਾ ਐ। ਓਨਾਂ ਨੇ ਟੈਮ ਸਿਰ ਸੋ ਜਾਣਾ ਐ। ਤੇ ਹੁਨ ਹੁਨ ਆਪਾਂ ਆਪਾਂ ਓਨਾਂ ਨੂੰ ਵੇਖ ਕੇ ਨੀ ਕਰ ਸਕਦੇ ਸਗੋਂ। ਪਰ ਕਰਨੇ ਅਪਣੇ ਬੱਚੇ ਅਪਣੇ ਤੋਂ ਵੀ ਜਾਦਾ ਪਿੱਛੇ ਐ। ਫੇਰ ਓਹੀ ਚੀਜ ਕਰਨੇ ਆਂ ਜੇ ਆਪਣਾ ਰੁਟ ਟੀਨ ਜਿੱਦਾਂ ਬਨੇਗਾ। ਬੱਚੇ ਓਨਾਂ ਨੂੰ ਉਨ ਓਦਾਂ ਈ ਦੇਖਣਗੇ ਨਾ
ਦੇਖੋ ਜੀ ਓਹੀ ਐ ਨਾ ਹਰ ਇੱਕ ਚੀਜ ਦਾ ਨਿਯਮ ਹੁੰਦਾ ਐ। ਟੈਮ ਨਾ ਖਾਨਾ ਟੈਮ ਨਾ ਪੀਣਾ। ਠਾ ਟੈਮ ਨਾ ਸੋ ਜਾਣਾ ਟੈਮ ਨਾ ਉੱਠਣਾ ਇਹੀ ਤੰਦਰੁਸਤ ਇੱਕ ਜਿਹੜਾ ਜੀਵਨ ਐ ਨਾ ਉਹਦੀਆਂ ਨਿਸ਼ਾਨੀਆਂ ਨੇ, ਪਰ ਅੱਜ ਦਾ ਮਨੁੱ ਦੇਖੋ ਇਹਨਾਂ ਚੀਜ਼ਾਂ ਨੂੰ ਨਾ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਈ ਨੀ ਕਰਦਾਂ।
ਸਹੀ ਗੱਲ ਹੈ, ਜੇ ਤੁਸੀਂ ਨੀਂਦ ਨੀ ਤੁਹਾਡੀ ਪੂਰੀ ਹੋਏਗੀ ਨਾ ਫੇਰ ਤੁਹਾਡਾ ਡਾਇਜਸਟ ਸਿਸਟਮ ਵੀ ਖ਼ਰਾਬ, ਤੁਹਾਡੀ ਚੀਜ਼ ਕੋਈ ਹਜ਼ਮ ਹੀ ਨੀ ਹੁੰਦੀ ਖਾਣਾ ਪੀਨਾ, ਜੋ ਤੁਸੀਂ ਭੋਜਨ ਖਾ ਰੇ ਔ, ਤੁਹਾਨੂੰ ਕੋਈ ਹਜ਼ਮ ਹੀ ਨੀ ਹੋ ਰਿਹਾਂ, ਤੁਹਾਨੂੰ ਲੱਗ ਹੀ ਨੀਂ ਰਿਆ ਕਿਉਂਕਿ ਜ਼ਰੂਰੀ ਹੈ ਇਹਨਾਂ ਚੀਜ਼ਾਂ ਨਾਲ, ਉਹੀ ਚੀਜ਼ਾਂ ਆਉਂਦੀਆਂ ਨੇ ਪੂਰੀ ਆਪਾਂ ਕੰਮ ਕਰਨ ਚ ਵੀ ਏਨੇ ਆਲਸੀ ਹੋਜਾਂਗੇ, ਏਨੇ ਕਿ ਆਪਣੇ ਕੋਲ ਕੰਮ ਕਰਨ ਨੂੰ ਸਾਰਾ ਦਿਨ ਲਟਕ ਕਹਿੰਦੇ ਸਾਰਾ ਦਿਨ ਨਿਕਲ ਜਾਂਦਾ ਐ।
ਜੀ ਅੱਜ ਦੇ ਤਾ ਨਾ ਪਰ, ਹਾਂਜੀ ਅੱਜ ਤੇ ਤਨਾਅ ਪੂਰਨ, ਹਾਂਜੀ -ਹਾਂਜੀ -ਹਾਂਜੀ ਉਹੀ ਆ ਨਾ
ਹਾਂ।
ਤੇ ਹਾਂਜੀ। ਅੱਜ ਦੇ ਤਨਾਅ ਪੂਰਨ ਜੀਵਨ ਦੇ ਵਿੱਚ ਦੇਖੋ ਜੀ, ਅਹ ਆਪ ਲੋਕ ਦੇਖੋ ਖ ਗੋਲੀਆਂ ਖਾਂਦਾ ਦਵਾਈਆਂ ਲੈਂਦਾ, ਨੀਂਦ ਦੀਆਂ ਹਨਾ ਜੀ ਇਹ ਕਿੱਥੋਂ ਚੰਗੀਆਂ ਆਦਤ ਤਾ ਨੇ।
ਬਿਲਕੁਲ ਸਹੀ ਨਹੀਂ ਐ, ਬਿਲਕੁਲ ਕਿਉਂਕਿ ਸ਼ਰੀਰ ਨੂੰ ਖਰਾਬ ਕਰਦੀਆਂ ਨੇ। ਤੁਸੀਂ ਤੁਹਾਂਨੂੰ ਆਪਾਂ ਨੂੰ ਕੀ ਲੱਗਦਾ ਕਿ ਸਹੀ ਆ, ਨਹੀਂ- ਨਹੀਂ- ਨਹੀਂ। ਸਾਨੂੰ ਇਹੀ ਸਭ ਆਪਾਂ ਨੂੰ ਸਾਰੇ ਇਹੀ ਦੇਖਦੇ ਨੇ, ਕਿਉਂਕਿ ਦਵਾਈਆਂ ਜਿਹੜੀ ਇੱਕ ਚੀਜ਼ ਦੀ ਦਵਾਈ ਲਗਾ ਲਓ, ਉਹ ਕਹਿੰਦੇ ਉਹਨੂੰ ਨਾ ਤੁਸੀਂ ਇੱਕ ਆਦਤ ਬਣਾ ਲੇਨੇ ਆ ਆਪਣੀ ਜ਼ਿੰਦਗੀ ਕੋਈ ਵੀ ਚੀਜ਼ ਨੂੰ ਤੁਸੀਂ ਕਹੋ ਆਦਤ ਬਣਾ ਲਾਂਗੇ ਆਪਾਂ ਲੇਟ ਉਠਵਾਂਗੇ। ਤੇ ਲੇਟ ਦੀ ਵੀ ਆਦਤ ਬਣ ਜਾਏਗੀ ਆਪਣੇ ਵਿੱਚ, ਜੇ ਜਲਦੀ ਉਠ ਉੱਠਾਂਗੇ ਤੇ ਜਲਦੀ ਦੀ ਵੀ ਆਦਤ ਬਣ ਜਾਏਗੀ, ਕਿਉਂਕਿ ਆਪਾਂ ਆਪਦੇ ਆਪ ਨੂੰ ਮਨ ਦੇ ਹਿਸਾਬ ਨਾਲ ਕਰਨਾ ਏ ਉਠਾਉਣਾ ਏ, ਜੇ ਆਪਾਂ ਉਠ ਸਹੀ ਆਵਦੇ ਮਨ ਨੂੰ ਰੱਖਾਂਗੇ। ਕਿ ਹਾਂ ਸਾਡੇ ਮਨ ਨੂੰ ਅਸੀਂ ਕਵਾਗੇ ਕਿ ਨਹੀਂ ਅਸੀਂ ਏਦਾਂ ਹੀ ਕਰਨਾ ਤੇ, ਐਵੇਂ- ਐਵੇਂ ਹੀ ਕਰੋ ਤੇ ਐਵੇਂ ਕਰਕੇ ਰਹਿਣਾ ਐ। ਐਵੇਂ ਉਠਾਗੇ ਜਲਦੀ ਉਠ ਉਠਾਂਗੇ ਜਲਦੀ ਸੋਵਾਂਗੇ, ਆਪਦਾ ਬੱਚਿਆਂ ਨੂੰ ਵੀ ਰੂਟੀਨ ਬਣਾਵਾਂਗੇ। ਰੋਜ਼ਾਨਾ ਦਾ ਇਹ ਚੀਜ਼ ਬਣਾ ਲਉਗੇ ਨਾ ਮੈਂ ਕਹਿੰਨੀ ਆ ਕਿੱਤੇ ਵੀ ਬੰਦਾਂ ਫਿਰ ਪਛਤਾਉਂਦਾ ਨੀ ਐ।
ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਐ ਜੀ, ਆਪਾਂ ਤੇ ਦੇਖੋ ਕਹਿੰਨੇ ਆ ਨਾ ਕਿ ਗੋਲੀਆਂ ਜਾਂ ਦਵਾਈਆਂ ਕਿਹਦੇ ਲਈ ਚੰਗੀਆਂ ਬਣੀਆਂ ਨੇ ਸਾਡੇ ਪਰਿਵਾਰ ਚ ਜਿਵੇਂ ਲੈਂਦੇ ਐ, ਮਤਲਬ ਅਸੀਂ ਬਜ਼ੁਰਗ ਕਈ ਵਾਰ ਕਹਿ ਦਿੰਦੇ ਕਿ ਰਾਤੀ ਨੀਂਦ ਨੀ ਆਈ ਅਸੀਂ ਕਹਿਣਗੇ ਮੈਨੂੰ ਦਵਾਈ ਲਿਆ ਦੋ। ਅਸੀਂ ਕਹਿ ਦਿੰਨੇ ਆ ਕਿ ਨਹੀਂ ਨਾ ਤੁਸੀਂ ਆਪਦਾ ਟੈਮ ਸਿਰ ਆਪਦਾ ਖਾਣਾ ਖਾ ਕੇ ਸੋਣ ਦੀ ਨਾ ਕੋਸ਼ਿਸ਼ ਕਰਿਆ ਕਰੋ, ਦਵਾਈਆਂ ਚ ਕੀ ਪਤਾ ਇੱਕ ਤਰਾਂ ਦਾ ਨਸ਼ਾ ਹੀ ਐ ਨਾ ਜੀ।
ਸਹੀ ਗੱਲ ਹੈ, ਬਿਲਕੁਲ ਨਸ਼ਾ ਹੀ ਐ ਇੱਕ ਨਸ਼ੇ ਦੀ ਤੁਰ ਤੁਸੀਂ ਜੀਅ ਰੇ ਔ। ਕੋਈ- ਕੋਈ ਦਵਾਈ ਲਿਕਵਡ ਪੀ ਰਿਹਾਂ, ਕੋਈ ਗੋਲੀ ਖਾ ਰਿਆ, ਇੱਕ ਨਸ਼ਾ ਹੀ ਕਰਕੇ ਹੈ ਨਸ਼ਾ ਕਰੋਂਗੇ ਤੇ ਤੁਹਾਨੂੰ ਆਪਣਾ ਸਰੀਰ ਉਵੇਂ ਖਤਮ ਹੁੰਦਾ ਜਾਂਦਾ ਐ। ਕਿਉਂਕਿ ਆਪਾਂ ਉਸ ਚੀਜ਼ ਦਾ ਵੀ ਨਸ਼ਾ ਜੇ ਦੂਸਰੇ ਨਸ਼ੇ ਉਹਨਾਂ ਤੋਂ ਜ਼ਿਆਦਾ ਇਹ ਨਸ਼ਾ ਵੀ- ਵੀ ਨਸ਼ਾ ਹੀ ਕਰ ਰੇ ਆ ਆਪਾਂ ਆਪਦੇ ਸਰੀਰ ਲਈ, ਆਪਾਂ ਆਪਦੇ ਸਰੀਰ ਨੂੰ ਮਾਰ ਰੇ ਆ ਕਹਿ ਦੋ।
ਹਾਂਜੀ-ਹਾਂਜੀ ਬਸ ਐਵੇਂ ਈ ਐ ਜੀ। ਜੇ ਸਮਝੋ ਤੇ ਬੋਤ ਕੁਛ ਐ, ਨੀਂਦ ਦਾ ਦੇਖੋ ਜੇ ਪੂਰੀ ਨਈਂ ਹੈਗੀ ਤੇ ਜਿੰਨਾਂ ਨੇ ਕਾਰੋਬਾਰ ਕਰਨੇ ਸਵੇਰੇ ਆਪਦੇ ਕੰਮ ਧੰਦਿਆਂ ਤੇ ਜਾਨੈ ਓ ਕਿੱਥੇ ਰੋਜ਼ੀ ਰੋਟੀ ਕਮਾ ਸਕ
ਨਈਂ-ਨਈਂ ਕਮਾ ਸਕਦਾ ਸਈ ਗੱਲ ਐ ਬਿਲਕੁਲ ਸਈ ਗੱਲ ਐ ਓ ਜਾ ਈ ਨੀ ਸਕਦਾ। ਕਿਓਂਕਿ ਉੱਠਨਾ ਹੁੰਦਾ ਲੇਟ ਸੋਨਾ ਹੁੰਦਾ ਲੇਟ ਆਪਾਂ ਓਈ ਕਈਏ ਜੇ ਆਪਾਂ ਕਿਸੇ ਇੱਕ ਦਿਨ ਇੱਕ ਦਿਨ ਕਿਸੇ ਵਿਆ ਤੇ ਕਿਸੇ ਵਿਆ ਸ਼ਾਦੀ ਤੇ ਚਲੇ ਜਾਂਦੇ ਆਂ। ਥੋੜੇ ਜੇ ਆਪਾਂ ਲੇਟ ਹੋ ਜਾਂਨੇ ਆਂ, ਵੈਸੇ ਤਾਂ ਟੈਮ ਸਿਰ ਪੌਂਚਨ ਦੀ ਪੂਰੀ ਕੋਸ਼ਿਸ਼ ਕਰਦੇ ਆਂ ਕਿਓਂਕਿ ਟੈਮ ਸਿਰ ਘਰ ਜਾਈਏ ਪਰ ਜਦੋਂ ਕਦੇ ਆਪਦੇ ਘਰ ਦੇ ਕਿਸੇ ਪ੍ਰੋਗਰਾਮ ਆਂਦਾ ਤੇ ਓਦੋਂ ਹੋ ਈ ਜਾਂਦੈ ਬੰਦਾ, ਤੇ ਓਦੋਂ ਫਿਰ ਤੁਸੀਂ ਦੇਖੋ ਕਿੰਨੀ ਤਾਡਾ ਘਰ ਕਿੰਨਾ ਤਾਡਾ ਸਾਰਾ ਕੁਛ ਬੈਲੈਂਸ ਸਾਰਾ ਖਰਾਬ ਹੋ ਜਾਂਦਾ ਤਾਨੂੰ ਵੀ ਪਤਾ।
ਬਿਲਕੁਲ ਜੀ ਬਿਲਕੁਲ ਆਪਨੀ ਡੇਲੀ ਜੇੜੀ ਆਪਨਾ-ਆਪਨਾ ਬਨੇਐ। ਨਿਯਮ ਬਨੇ ਐ। ਓ ਫੇਰ ਇੱਕਦਮ ਨਿਯਮ ਆਪਨਾ ਰੈ ਜਾਂਦਾ ਤੇ ਫੇਰ ਓ ਸਰੀਰ ਓਸ ਸਾਬ ਨਾਲ ਹੋ ਜਾਂਦੈ। ਦੇਖੋ ਜੀ ਆਦਤ ਚੰਗੀਆਂ ਈ ਆਪਾਂ ਨੂੰ ਅਪਨਾਨੀਆਂ ਚਾਈਦੀਆਂ ਚੰਗੀਆਂ ਆ ਆਦਤਾਂ ਲਵਾਂਗੇ ਤੇ ਆਪਾਂ ਡਾਕਟਰਾਂ ਦੇ ਘਰਾਂ ਤੋਂ ਬਚ ਜਾਵਾਂਗੇ।
ਬਚ ਜਾਵਾਂਗੇ ਸਈ ਗੱਲ ਐ ਜਿੱਦਾਂ ਤੁਸੀਂ ਵੇਖਿਆ ਨਾ ਛੋਟਾ ਜਿਆ ਬੱਚੈ ਜਦੋਂ ਜਨਮ ਲੈਂਦਾ ਤੇ ਜਨਮ ਲੈਨ ਤੋਂ ਬਾਦ ਓ ਕਿੰਨਾ ਕਿੰਨੇ ਟੈਮ ਤੱਕ ਸੌਂਦੈ। ਕੀ ਏ ਮੈਨੂੰ ਲੱਗਦਾ ਕਿੰਨੇ ਮੀਨੇ ਤੱਕ ਓ ਸੌਂਦੈ ਆਰਾਮ ਨਾਲ। ਏਨੀ ਰੈਸਟ ਰੈਸ ਮਤਲਬ ਐਨਾ ਰੈਸਟ ਮਤਲਬ ਆਰਾਮ ਕਰਕੇ ਸੌਂਦਾ ਨਾ ਕੇ ਓਨੂੰ ਐਂ ਲੱਗਦਾ ਜਿਵੇਂ ਬਸ ਕਿਓਂਕਿ ਆਪਾਂ ਓਨੂੰ ਆਪਾਂ ਹਿਲਾ ਵੀ ਦਈਏ ਨਾ ਤਾਂ ਵੀ ਨੀ ਓਨੇ ਹਿਲਨਾ ਪਰ ਜਦੋਂ-ਜਦੋਂ ਓਦਾ ਟੈਮ ਆਂਦਾ ਹਾਂ ਓਦੋਂ ਤੰਗ ਕਰਦਾ ਐ ਓ ਜਦੋਂ ਹੋਲੀ-ਹੋਲੀ ਜਿਵੇਂ ਵੱਡਾ ਹੁੰਦਾ ਜਾਂਦਾ, ਪੈਲੀ ਹੁੰਦੀ ਨੀਂਦ
ਕੀ ਐ ਨਾ ਜੀ ਆਪਾਂ ਵੀ ਕੈਨੇ ਆਂ ਤਾਂਹੀ ਆਪ ਆਪਨੇ ਬਜ਼ੁਰਗ ਕੈਂਦੇ ਐ, ਕੇ ਬੱਚਾ ਵੱਧਦਾ ਫੁੱਲਦਾ ਤਾਂ ਐ ਜੇ ਓਦੀ ਨੀਂਦ
ਤਾਂਏ ਹੈਂ, ਸਈ ਗੱਲ ਐ ਬਿਲਕੁਲ ਹਾਂਜੀ ਏ ਵੀ ਗੱਲ ਬਿਲਕੁਲ ਸਈ ਕਈ ਤੁਸੀਂ। ਕਈ ਬੱਚੇ ਮੈਂ ਵੇਖੇ ਐ ਕਮਜ਼ੋਰ ਐ ਏਸੇ ਕਰਕੇ ਈ ਰੈ ਜਾਂਦੇ ਹਐ, ਕਿਓਂਕਿ ਓ ਨਾ ਪਹਿਲਾਂ ਤਾਂ ਖਾਨਾ ਪੀਨਾ ਓਹੋ ਜਾ, ਫੇਰ ਅਬਦਾ ਰਾਮ ਨੀ ਕਰਨਾ, ਫੇਰ ਓਹੀ ਸਾਰਾ ਦਿਨ ਚ ਜੜੇ ਰੈਨਾ ਇਹੀ ਚੀਜ਼ਾਂ ਓਨਾਂ ਦੇ ਅੰਦਰ-ਅੰਦਰ ਆਈ ਜਾਂਦੀਆਂ ਨੇ। ਫੇਰ ਓ ਕਿਸੇ ਚੀਜ਼ ਲਈ ਕੈਂਦੇ ਨਾ ਕਿਸੇ ਚੀਜ਼ ਲਈ ਐਕਟਿਵ ਨੀ ਰੈਂਦੇ।
ਹਾਂਜੀ-ਹਾਂਜੀ ਪੂਰੇ ਚੁਸਤ ਹੋਨੇ ਚਾਈਦੇ ਆ ਜਵਾਕ ਤਾਂ।
ਹੂੰ, ਏਨਾਂ ਓਈ ਕੈਤਾ ਈ ਕਿ ਏਨਾਂ ਹਾਂਜੀ-ਹਾਂਜੀ।
ਹਾਂਜੀ ਬਸ ਮੈਂ ਵੀ ਬੱਚਿਆਂ ਨੂੰ ਐਈਂ ਸਮਝਾਨੇ ਆਂ ਅੱਜ-ਕੱਲ ਤਾਂ ਸਕੂਲਾਂ ਚ ਵੀ ਏਹੀ ਸਮ ਚੋਂਦੇ ਐ ਬੱਚੋ ਆਪਦਾ ਟ ਟੈਮ ਨਾਲ ਸੋਵੋ ਟੈਮ ਨਾਲ ਉੱਠੋ ਤਾਂਈ ਪੜਾਈਆਂ ਚ ਅੱਗੇ ਵਧੋਗੇ। ਜੇ ਦਮਾਗ ਸਈ ਚੱਲੇਗਾ ਤੇ ਦੇਖੋ ਜੀ ਅੱਜ ਦਾ ਆਧੁਨਿਕ ਟੈਮ ਐ ਸਮਾਂ ਐ। ਤੇ ਕਿੰਨੇ ਅਪ ਆਪਨੇ ਵੇਖੋ ਟੈਸਟ ਹੁੰਦੇ ਐ ਕਿੰਨਾ ਬੱਚਿਆਂ ਨੇ ਅਗਾਂਹ ਜਾਨੈ। ਕਿੰਨੀਆਂ ਆਪਾਂ ਨੂੰ ਵੱਡੇ-ਵੱਡੇ ਕੰਮ ਕੰਮਪੀਟੀਸ਼ਨ ਐ ਨਾ ਜੀ ਤੇ ਓਈ ਐ ਨਾ ਜੇ ਰੈਸਟ ਈ ਆਰਾਮ ਈ ਨੀ ਕਰਨਾ ਟੈਮ ਤੇ ਸੋਨਾ ਨੀ ਤੇ ਫੇਰ ਆਪੇ ਪੜਾਈ ਵਾਸਤੇ ਸਮਾਂ ਵੀ ਨੀ ਨਿਕਲਨਾ।
ਹਾਂਜੀ ਸਈ ਗੱਲ ਐ ਚਲੋ ਤੁਆਡੇ ਨਾਲ ਗੱਲ ਕਰਕੇ ਬੜਾ ਵਦੀਆ ਲੱਗੇਆ। ਐਹ ਸਮਝ ਵੀ ਆਈ ਐ ਕਿ ਹਾਂ ਬਈ ਸੈ ਬਾਕਈ ਨੀਂਦ ਪੂਰੀ ਜ਼ਰੂਰੀ ਐ ਸਰੀਰ ਲਈ। ਚਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ, ਹਾਂਜੀ। ਧੰਨਵਾਦ ਜੀ, ਹਾਂਜੀ ਸਤਿ ਸ੍ਰੀ ਅਕਾਲ।